ਹਾਂਜੀ ਕੀ ਹਾਲ ਚਾਲ ਜੀ,
ਠੀਕ ਹੈ ਤੁਸੀਂ ਦੱਸੋ?
ਬਸ ਵਧੀਆ ਵਧੀਆ ਜੀ ਅੱਜ ਦਾ ਆਪਣਾ ਟੋ ਕੋਈ ਕ ਗਏ ਭੋਜਨ ਤੇ
ਠੀਕ ਹੈ।
ਹਾਂਜੀ ਹਾਂਜੀ ਤੁਹਾਨੂੰ ਭੋਜਨ ਚ ਕੀ ਖਾਣਾ ਪਸੰਦ ਹੈ।
ਮੈਨੂੰ ਘ ਜ਼ਿਆਦਾਤਰ ਘਰ ਦੇ ਹੀ ਪਸੰਦ ਹੈ ਮੈਂ ਕੜੀ ਚੌਲ ਬਣਨ ਬਹੁਤ ਸਵਾਦ ਲੱਗਦੀ।
ਠੀਕ ਹੈ ਠੀਕ ਹੈ ਅਸੀਂ ਆ ਜਾਓ ਫੇਰ ਅੱਜ ਕੜੀ ਚਾਵਲ ਅਸੀਂ ਬਣਾਏ ਆ ਖਾਲੋ।
ਹਮ ਇਹਛਾ ਅੱਛਾ,
ਹਾਂਜੀ ਹਾਂਜੀ, ਅਸੀਂ ਅੱਜ ਕੜੀ ਚਾਵਲ ਬਣਾਏ ਆ ਦੁਪਹਿਰੇ ਕੜੀ ਚਾਲ ਬਣਾਏ ਆ ਤੁਸੀਂ ਕੀ ਅੱਜ ਦੁਪਹਿਰੇ ਖਾਧਾ
ਅਸੀਂ ਅ ਪਨੀਰ ਵਾਲੀ ਰੋਟੀ ਖਾਧੀ
ਅੱਛਾ ਜੀ ਅੱਛਾ ਜੀ,
ਨਾਲ ਦਾਲ ਖਾਧੀ ਮਾਸ਼ੂਲੇੈ।
ਠੀਕ ਹੈ ਠੀਕ ਹੈ ਠੀਕ ਹੈ ਤੇ। ਜਿੱਦਾਂ ਤੁਹਾਨੂੰ ਰਾਜਮਾਂ ਪਸੰਦ ਆ ਜੀ। ਹਾਂ ਤੁਸੀਂ ਫੇਿਰ ਰਾਜਮਾਂ ਬਣਾਉਂਦੇ ਹੋ ਹੁੰਦੇ।
ਨਹੀਂ ਨਹੀਂ ਮੁੰਬਈ ਬਣਾਉਦੇ ਜਾਦੇ।
ਮੰਮੀ ਬਣਾਉਂਦੀ ਬਣਾਉਂਦੇ ਉਹਦੇ ਘਰ ਹੈਗੇ ਆ ਨਾ ਰਾਜਮਾਂ।
ਹਾਂਜੀ,
ਹਾਂਜੀ,
ਮੰਮਾ ਬਣਾਉਂਦੇ ਆ ਫਿਰ ਮੰਮਾ ਨੂੰ ਸ ਖਾ ਲੀਦੇ ਆਪਾਂ ਚੌਲ ਮੈਂ ਬਣਾ ਲੈਂਦਾ ਤਾਂ।
ਅੱਛਾ ਜੀ ਅੱਛਾ ਜੀ ਜਮੁਣ ਅਸੀਂ ਵੀ ਅ ਕੜੀ ਬਣਾ ਬਣਾਉਣੀ ਹੋਵੇ ਰਾਜਮਾਂ ਬਣਾਉਂਦੇ ਹੈ ਬੜੇ ਵਧੀਆ ਲੱਗਦੇ ਹੈ। ਹਮ ਬਣੇ ਹੈ ਹੈਗਾ ਜਿੱਦਾਂ ਅਸੀਂ ਹੁਣ ਅ ਰਾਜਮਾਂ ਬਣਾਉਣੇ ਹੋ ਰਾਜਮਾਵਾਂ ਨੂੰ ਰਾਤੀ ਭਿਓ ਕੇ ਰੱਖ ਦਿੰਦੇ ਆ।
ਠੀਕ ਹੈ।
ਹਾਂਜੀ ਰਾਤੀ ਜਦੋਂ ਰਾਜਮਾਂ ਨੂੰ ਭਿਓ ਕੇ ਰੱਖ ਦਿੰਦੇ ਹਾਂ ਸਵੇਰੇ ਜੋ ਭੇਜਾਂ ਤੇ ਫੇਰ ਤੜਕਾ ਬਣਾ ਕੇ ਤੇ ਫੇਰ ਰਾਜਮਾਂ ਬਣਾਉਂਦੇ ਆ ਕੱਲਿਆਂ ਰਾਜਮਾਂ ਨੂੰ ਨੀ ਬਾਲਦੇ। ਤੜਕੇ ਦੇ ਵਿੱਚ ਬਾਲਦੇ ਹ ਤੇ ਤੜਕਾ ਭੁੰਨ ਕੇ ਨਾ ਤੇ ਫੇਰ ਤੜਕੇ ਵਿੱਚ ਰਾਜਮਾਂ ਬਬਾਲਦੇ ਹੋ ਬੜੇ ਸਵਾਦ ਬਣਦੇ ਆ ਰਾਜਮਾਂ ਤੁਸੀਂ। ਕਰੀ ਤਾਂ ਬਣਾ ਕੇ ਦੇਖੀਓ
ਠੀਕ ਹੈ।
ਹਾਂਜੀ-ਹਾਂਜੀ ਜਿੱਦਾਂ ਹੁਣ ਅਸੀਂ। ਚਿੱਲੀ ਚੀ ਬਣਾਉਂਦੇ ਤੁਹਾਨੂੰ ਮੈਂ ਚਿੱਲੀ ਚ ਪਨੀਰ ਦੀ ਰੈਸਪੀ ਦੱਸਾਂ?
ਦੱਸ ਦਓ ਦੱਸ ਦਓ
ਹਾਂਜੀ ਜਿੱਦਾਂ ਅ ਹੁਣ ਪਨੀਰ ਲਿਆਂਦਾ ਉਹਨੂੰ ਕੱਟ ਲੈਣਾ ਛੋਟੇ-ਛੋਟੇ ਪੀਸ ਵੀ ਜਿੰਨਾ। ਤੁਸੀਂ ਖਾਣਾ ਵਾ ਆਪਣੇ ਹਿਸਾਬ ਨਾਲ ਚ ਪੀਸ ਘੱਟ ਲੈਣੇ ਆ। ਫੇਰ ਉਹਨਾਂ ਨੂੰ ਨਮਕ ਹਲਦੀ ਮਿਰਚ ਲਾ ਕੇ ਕੌਣ ਲੈਣ ਪਾ ਕੇ ਥੋੜ੍ਹਾ ਜਿਹਾ ਰੱਖ ਦੇਣਾ ਹੈਗਾ ਵਾ ਹਿਲਾ ਕੇ
ਠੀਕ ਹੈ।
ਹਾਂਜੀ ਫੇਰ ਸ਼ਿਮਲਾ ਮਿਰਚ ਕੱਟ ਲੈਣੀ ਆ। ਪਿਆਜ ਕੱਟ ਲੈਣੇ ਆ।
ਸ਼ਿਮਲਾ ਮਿਰਚ ਲੰਬੇ-ਲੰਬੇ ਕੱਟਣੀਆਂ ਕਿੱਦਾਂ ਕੱਟਣੀਆਂ?
ਜ ਉਹ ਤੁਹਾਡੀ ਮਰਜ਼ੀ ਆ ਲੰਬੀਆਂ ਕੱਟਣੀਆਂ ਲੰਬੀਆਂ ਕੱਟ ਲੋ ਓਦਾਂ ਚੋਰਸ ਕੱਟਣੀਆਂ ਚੋਰਸ ਕੱਟ ਲਓ ਉਹ ਤੁਹਾਡੀ ਮਰਜ਼ੀ ਹੈ। ਜਿੱਦਾਂ ਦਾ ਤੁਸੀਂ ਖਾਣਾ ਹਾਂਜੀ। ਫੇਰ ਥੋੜਾ ਜਿਹਾ ਲਸਣ ਚਾਰ ਪੰਜ ਤੂਰੀਆਂ ਲਸਣ ਦੀਆਂ ਛਿੱਲ ਲੈਣੀਆਂ ਵਾ। ਫੇਰ ਉਹੂੰ ਬਰੀਕ-ਬਰੀਕ ਕੱਟ ਲੈਣਾ ਲਸਣ ਨੂੰ।
ਠੀਕ ਹੈ।
ਹਾਂਜੀ ਫੇ ਥੋੜਾ ਜਹਾ ਤੇਲ ਪਾ ਕੇ ਪਹਿਲੋਂ ਜਿਹੜਾ ਪਨੀਰ ਕਰਕੇ ਰੱਖਿਆ ਉਹਨੂੰ ਫਰਾਈ ਕਰਨਾ ਥੋੜਾ ਜਹਾ ਤੇਲ। ਵ ਗ ਉਹ ਫੇਰ ਫਰਾਈ ਹੋ ਗਿਆ ਫੇਰ ਉਹਨੂੰ ਪਨੀਰ ਨੂੰ ਕੱਢ ਲੈਣਾ ਬਾਹਰ ਤੇ ਪਨੀਰ ਫੇਰ ਉਹ ਸ਼ਿਮਲਾ ਮਿਰਚ ਤੇ ਪਿਆਜ ਨੂੰ ਥੋੜ੍ਹਾ ਜਿਹਾ ਕਰਕੇ ਤੇ ਉਹਨਾਂ ਨੇ ਫਰਾਈ ਜਿਹਾ ਕਰਕੇ ਕੱਢ ਲੈਣਾ ਬਹੁਤਾਾਨੀ ਫਰਾਈ ਕਰਨਾ, ਥੋੜ੍ਹਾ ਤੇਲ ਪਾ ਕੇ ਕਰਨਾ।
ਠੀਕ ਹੈ।
ਹਾਂਜੀ ਫੇਰ ਉਹਨਾਂ ਨੂੰ ਕੱਢ ਕੇ, ਫੇਰ ਅਸੀਂ ਜਿਹੜਾ ਲਸਣ ਕੀਤਾ ਹੁੰਦਾ, ਫਿਰ ਉਹ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਭੁੰਨ ਕੇ ਤੇ। ਫੇਰ ਵਿੱਚ ਸ਼ਿਮਲਾ ਮਿਰਚ ਜਿਹੜੇ ਪਿਆਜ ਕੀਤੇ ਆ, ਉਹਨਾਂ ਨੂੰ ਪਾ ਦੇਣਾ। ਫੇਰ ਵਿੱਚ ਸੌਸ ਪਾਉਣੀ ਹੈ, ਟਮੈਟੋ-ਸੋਸ, ਚਿੱਲੀ-ਸੋਸ, ਸਿਰਕਾ ਕੋਨ ਫਰੈਸ ਪਾ ਕੇ ਸਾਰਾ ਉਹਨਾਂ ਨੂੰ ਭੁਨ ਲੈਣਾ ਸਾਰਾ ਕੁਛ ਘ ਘੋਲਣ ਵਿੱਚ ਫੇਰ ਪਨੀਰ ਪਾ ਕੇ ਵਿੱਚ ਉਹ ਜਿਹੜੇ ਘੋਲੀ ਹੋਈ, ਸੋਸ ਉਹ ਪਾ ਦੇਣੀ। ਉੱਤੇ ਅ ਹਰਾ ਧਨੀਆ ਪਾ ਦੇਣਾ ਬਹੁਤ ਸਵਾਦ ਬਣਦਾ, ਤੁਸੀਂ ਕਿਸੇ ਦਿਨ ਬਣਾ ਕੇ ਦੇਖੀਓ।
ਠੀਕ ਹੈ ਠੀਕ ਹੈ, ਮੈਂ ਪਾਸ ਮੈਂ ਪਾਸਤਾ ਬਣਾ ਲੈਂਦਾ ਹੁੰਦਾ ਘਰ
ਹਾਂਜੀ ਕਿੱਦਾਂ ਬਣਾਉਂਦੇ ਹੋ ਤੁਸੀਂ?
ਪਾਸਤਾ ਮਤਲਬ ਕਿ ਅ ਘਰ ਲਿਆ ਕੇ ਰੱਖਿਆ, ਥੋੜ੍ਹਾ ਬਹੁਤਾ ਆਪਾਂ ਕਿੱਲੋ ਲਿਆਈ ਦੇ, ਸ਼ਹਿਰ
ਤੇ ਫਿਰ ਉਹਨੂੰ ਥੋੜਾ ਬਹੁਤਾ ਬੋਆਇਲ ਕਰਨਾ, ਜਿੰਨਾ ਖਾਣਾ ਆਪਾਂ, ਮੈਂ ਥੋੜ੍ਹਾ ਬਣਾਨਾ ਫੇਰ ਮੈਂ ਉਹਨੂੰ ਪਾਣੀ ਵੋਇਲ ਜੇਹੜਾ ਹੋ ਗਿਆ ਨਾ। ਫਿਰ ਉਹਦੇ ਵਿੱਚ ਪਾਸਤਾ ਪਾ ਦੇਣਾ, ਫਿਰ ਉਹਨੂੰ ਬਾਅਦ ਪਾਸਤਾ ਕੱਟ ਕੇ ਜਦ ਤ ਪਾਸਤਾ ਬੋਆਇਲ ਹੋਣਾ, ਤਦ ਤਕ ਮੈਂ ਸ਼ਿਮਲਾ ਮਿਰਚ ਕੱਟ ਲੈਣੀ ਪਿਆਜ ਕੱਟ ਲੈਣਾ, ਤੇ ਹੋਰ ਚੀਜ਼ਾਂ ਲੈ ਕੇ ਕੱਟ ਲੈਣੀਆਂ, ਜਿਹੜੀਆਂ ਪਾਣੀਆਂ ਹੋਈਆਂ ਜਿੱਦਾਂ ਮਟਰ ਪਾ ਲਈ ਦੇ ਕਈ ਵਾਰੀ। ਤੇ ਠੀਕ ਹੈ, ਉਹ ਪਾ ਕੇ ਤੇ ਉਹਨੂੰ ਪਹਿਲਾਂ ਆਪਾਂ ਕਈ ਪਾ ਲੈਂਦੇ ਹੁੰਦੇ।
ਅੱਛਾ ਜੀ,
ਹਾਂ। ਨਹੀਂ, ਨਹੀਂ ਮਟਰ ਨੀ ਉਹ ਵਾਲੀ ਕਿੰਨ ਬੰਦ ਗੋਭੀ ਸੱਚ ਉਹ ਕਹਿਣਾ ਸੀ। ਉਹ ਪਾ ਲਈ ਦੀ, ਠੀਕ ਹੈ ਫਿਰ ਪਹਿਲਾਂ ਆਪਾਂ ਉਹਨੂੰ ਪਿਆਜ ਨੂੰ ਜਿਹੜਾ ਬਰਾਊਨ ਹੋ ਗਏ ਨਾ, ਜਦੋਂ ਤੇਲ ਪਾ ਕੇ ਫਿਰ ਉਸ ਤੋਂ ਬਾਅਦ ਉਹ ਸ਼ਿਮਲਾ ਵਿੱਚ ਪਾਣੀ ਐ, ਫਿਰ ਉਸ ਤੋਂ ਬਾਅਦ ਉਹ ਆਪਣੇ ਫਿਰ ਉਸ ਤੋਂ ਬਾਅਦ ਦੇਖਣਾ ਪਾਸਤਾ ਉਬਲ ਗਿਆ ਨਾ ਫਿਰ ਉਸ ਤੋਂ ਬਾਅਦ ਠੰਡੇ ਪਾਣੀ ਚ ਪਾ ਕੇ ਨਾ ਉਹਨੂੰ ਮਾੜਾ, ਮਾੜਾ ਏਦਾਂ ਦਾ ਕਰ ਲੈਣਾ ਕਿ ਉਹ ਕੱਲਾ, ਕੱਲਾ ਹੋਜੇ।
ਹਾਂਜੀ, ਹਾਂਜੀ।
ਤੇ ਫਿਰ ਉਸ ਤੋਂ ਬਾਅਦ ਉਹਨੂੰ ਉੱਚ ਪਾਉਣਾ ਕੜਾਹੀ ਚ। ਤੇ ਥੋੜ੍ਹਾ ਉਤੋਂ ਟਮਾਟਰ ਸੋਸ ਪਾ ਲੈਣੀ ਤੇ ਥੋੜ੍ਹੀ ਜਿਹੀ ਗ੍ਰੀਨ ਜੀ ਸੋਸ ਰੱਖੀਏ, ਆਪਾਂ ਉਹ ਵੀ ਪਾ ਲੈਣੀ, ਫਿਰ ਲੂਣ, ਮਿਰਚ, ਮਸਾਲਾ ਪਾ ਲੈਣਾ। ਉੱਤੋਂ ਜਿੰਨਾ, ਜਿੰਨਾ ਪੈਣਾ ਤੇ ਫਿਰ ਉਹਨੂੰ ਦੋ ਕੁ ਮਿੰਟ ਵਾਸਤੇ ਢੱਕ ਦੇਣਾ ਹੈ ਤੇ ਉਹ ਫੇਰ ਤਿਆਰ ਹੋ ਜਾਂਦਾ, ਬੜਾ ਸਵਾਦ ਬਣਦਾ।
ਹਾਂਜੀ, ਤੁਸੀਂ ਸਿਰਕਾ ਨਹੀਂ ਵਿੱਚ ਪਾਉਂਦੇ ਹੋ ਮਾੜਾ ਜਿਹਾ।
ਹੂੰ, ਨਹੀਂ ਸਿਰਕਾ ਨਹੀਂ ਪਾਈ ਦਾ।
ਸਿਰਕਾ ਮਾੜਾ ਜਿਹਾ ਪਾਇਆ ਕਰੋ, ਫਿਰ ਖਟਾਸ ਚ ਆਉਂਦਾ ਫਿਰ ਜ਼ਿਆਦਾ ਸਵਾਦ ਲੱਗਦਾ ਬਹੁਤ। ਸੁਆਦ ਲੱਗਦਾ ਹੁੰਦਾ, ਕਦੇ ਬਣਾ ਕੇ ਦੇਖਿਓ ਇੱਦਾਂ।
ਠੀਕ ਹੈ।
ਹਾਂਜੀ, ਹਾਂਜੀ। ਹੂੰ, ਚਲੋ ਵਧੀਆ, ਵਧੀਆ ਜਿੱਦਾਂ ਹੁਣ ਅੱਜ ਕੱਲ ਸਬ ਜੀ ਆ ਘੱਟ ਹੀ। ਹੁੰਦੀਆਂ ਵਾ ਤੇ ਆਪਾ ਕਾਕਾ ਜੀ ਨੂੰ ਕਹਿ ਦਿੰਦੇ ਵੀ ਆਲੂ ਲੂਟਰੀ ਬਣਾ ਲੋ, ਕਦੀ ਕੜੀ ਚਾਵਲ ਬਣਾ ਲੋ। ਕਦੀ ਦਾਲ ਬਣਾ ਲੋ। ਕਦੀ ਜੇ ਆਪਾਂ ਕਹਿ ਦਿੰਦੇ ਹੈਗੇ ਆ ਵੀ ਕੋਈ ਏਦਾਂ ਹੀ ਘਰੋਂ ਹੀ ਚੀਜ ਹਾਂ, ਅਸੀਂ ਬਹੁਤ ਘੱਟ ਖਾਣੇ ਆ।
ਖਾਣੀ।
ਅਸੀਂ ਬਹੁਤ ਘੱਟ ਖਾਣੇ ਏਦਾ ਦੀਆ ਹਾਂਜੀ, ਹਾਂਜੀ। ਅਸੀਂ, ਅਸੀਂ ਬਾਹਰ ਤਾਂ ਬਹੁਤ ਘੱਟ ਖਾਂਦੇ ਹਾਂ ਅਸੀਂ ਤੇ ਬਹੁਤ
ਜ਼ਿਆਦਾਤਰ ਬਹੁਤੇ ਦੇਰ ਘਰ ਜ਼ਿਆਦਾਤਰ ਲੋਕ ਘਰ ਹੀ ਬਣਾਉਂਦੇ।
ਹਾਂਜੀ, ਹਾਂਜੀ ਚੱਲ ਠੀਕ ਹੈ। ਇਹ ਨੀ ਵੀ ਬਿਲਕੁਲ ਅਸੀਂ ਬਾਹਰ ਦਾ ਖਾਂਦੇ ਨੀ ਖਾ ਵੀ ਲੈਣੇ ਹਾਂ। ਜਿੱਦਾਂ ਹਾਂਡੇ ਲਾਗੇ- ਮੋਮੋਸ ਬੜੇ ਸਵਾਦ ਮਿਲਦੇ ਆ। ਕੱਲ ਬੇਟੇ ਨੇ ਲਿਆਦੇ ਅਸੀਂ ਖਾਧੇ ਹੀ ਆ। ਉਹਨੇ ਵੀ ਖਾਧੇ ਮੋਮੋਸ। ਤੇ ਸਪਰਿੰਗ ਰੋਲ ਇਹ ਵੀ ਇਹ ਕਦੀ ਕਦੀ ਖਾ ਲਈ ਦੇ। ਏਦਾ ਨੀ ਵੀ ਡੇਲੀ ਖਾਣੇ ਜਾਂ ਕੁਛ ਖਾਣੇ ਦਹੀ, ਪੰਦਰੀ ਦਿਨ। ਅੱਛਾ ਜੀ।
ਹਾਂ, ਮੰਮਾ ਨੇ ਇੱਕ ਵਾਰੀ ਸਪਰਿੰਗ ਰੋਲ ਬਣਾਏ ਸੀ ਘਰ।
ਅੱਛਾ ਜੀ।
ਹਾਂਜੀ।
ਅੱਛਾ ਵਧੀਆ, ਵਧੀਆ। ਜਿੱਦਾਂ ਹੁਣ ਸਾਡੇ ਕੋਲ ਇੱਥੇ ਰੇਹੜੀ ਲਗਦੀ ਉਹ ਗੋਲ-ਗੱਪੇ ਹੁੰਦੇ ਬੜੇ ਸਵਾਦ ਹੁੰਦੇ ਉਹ ਕਦੀ, ਕਦੀ ਖਾ ਲਈ ਦੇ ਹੈ। ਹਾਂਜੀ, ਹਾਂਜੀ ਜੀ ਬਿਲਕੁੱਲ। ਕਈ ਟਾਈਮ ਖਾ ਵੀ ਲਈਦਾ ਬਾਹਰ ਦਾ। ਕਈ ਟਾਈਮ ਘਰ ਦਾ ਵੀ ਬਣਾ ਲਈਦਾ ਵਾ ਹੈਗਾ ਵਾ।
ਜਿੱਦਾਂ ਹੁਣ ਪਾਸਤਾ ਪੂਸਤਾ ਅਸੀਂ ਹੁਣ ਵਾਈਟ ਪਾਸਤਾ ਘਰ ਹੀ ਬਣਾਉਦੇ ਹਾਂ ਜਿਆਦਾ।
ਤੇ ਵਾਈਟ ਪਾਸਤਾ ਕਿੱਦਾਂ ਬਣਾਉਦੇ ਤੁਸੀਂ।
ਬਾਈਟ ਪਾਸਤੇ ਨੂੰ ਅਸੀਂ ਪਹਿਲਾਂ ਪਾਣੀ ਗਰਮ ਰੱਖਣਾ ਉਹਦੇ ਚ ਨਮਕ ਥੋੜ੍ਹਾ ਜਿਹਾ ਘਿਓ ਪਾ ਕੇ ਤੇ ਉਹਨੂੰ ਵਾਲ ਲੈਣਾ ਜਿੱਦਾਂ ਆਪਾਂ ਮਕਰੋਉਨੀ ਨੂੰ ਵਾਲੀ ਦਾ।
ਠੀਕ ਹੈ
ਠੀਕ ਹੈ ਹਾਂਜੀ ਫੇਰ ਥੋੜਾ ਜਿਹਾ ਮੱਖਣ ਪਾ ਕੇ ਥੋੜਾ ਜਿਹਾ ਮੈਦਾ ਚਮਚ ਇੱਕ ਇੱਕ ਪਾ ਲੈਣਾ ਉਹਨੂੰ ਭੁੰਨ ਲੈਣਾ ਹਾਂਜੀ ਬਹੁਤਾ ਲਾਲ ਨੀ ਕਰਨਾ ਚਿੱਟਾ ਚਿੱਟਾ ਹੀ ਰੱਖਣਾ ਥੋੜਾ ਜਿਹਾ ਭੁੰਨਾ ਫਿਰ ਬੁੰਦ ਬੁੰਦ ਵਿੱਚ ਦੁੱਧ ਪਾ ਦੇਣਾ।
ਅੱਛਾ
ਹਾਂਜੀ ਹਾਂਜੀ ਫਿਰ ਦੁੱਧ ਨੂੰ ਜਰਾ ਫੇਰ
ਰੈਡ ਸੋਸ ਪਾਸਤਾ ਨੀ ਬਣਾਇਆ ਕਦੀ।
ਹਾਂਜੀ ਉਹ ਵੀ ਬਣਾ ਲਈ ਦਾ।
ਅਛਾ।
ਹਾਂਜੀ ਹਾਂਜੀ ਇਹ ਬੇਟਾ ਜਿਆਦਾ ਇਹਨੂੰ ਵਾਈਟ ਪਾਸਤਾ ਜਿਆਦਾ ਪਸੰਦ ਲੱਗਦਾ ਇਹ ਜਿਆਦਾ ਪਾਸਤਾ ਵਾਇਟ ਪਾਸਤਾ ਹੀ ਖਾਂਦਾ ਹੈ।
ਠੀਕ ਏ।
ਹਾਂਜੀ ਹਾਂਜੀ ਅਸੀਂ ਮੈਕਰੋਨੀ ਵੀ ਕਹੂਗਾ ਘੱਟ ਖਾਣੀ ਹੈ ਵਾਈਟ ਵਾਸਤਾ ਹੀ ਜ਼ਿਆਦਾ ਖਾਂਦਾ।
ਹਾਂਜੀ ਹਾਂਜੀ ਉਹ ਸਵਾਦ ਹੁੰਦਾ ਨਾ ਨੋਨ ਵੈਜ ਨੋਨ ਵੈਜ ਤੁਸੀ ਕੀ ਖਾ ਲੈਣੇ, ਕਿ ਬਣਾ ਲੈਣੇ।
ਨੋਨ ਵੈਜ ਅਹੀ ਬਰਿਆਨੀ ਬਣਾ ਲੈਣੇ ਹਾਂ ਤਰੀ ਵਾਲਾ ਚਿਕਨ ਬਣਾ ਲੈਣੇ ਹਾਂ। ਬਟਰ ਚਿਕਨ ਬਣਾ ਲਈ ਦਾ ਤੰਦੂਰੀ ਚਿਕਨ ਬਣਾ ਲਈ ਦਾ। ਸਾਰਾ ਕੁਛ ਬਣਾ ਲਈਦਾ ਹਾ। ਹਾਂਜੀ ਬਟਰ ਚਿਕਨ ਦੀ ਲਓ ਪਹਿਲੋਂ ਅਸੀਂ ਚਿਕਨ ਲਿਆਉਣਾ ਉਹਨੂੰ ਚੰਗੀ ਤਰ੍ਹਾਂ ਧੋ ਧੂ ਲੈਣਾ ਵਾ।
ਵਿਸ਼ੇਸ਼
ਧੋ ਕੇ ਚੰਗੀ ਤਰ੍ਹਾਂ ਦੋ- ਤਿੰਨ ਪਾਣੀ ਧੋ ਕੇ, ਫੇਰ ਉਹਦੇ ਵਿੱਚ ਮਾੜਾ- ਮਾੜਾ ਟੱਕ ਕਰਦ ਨਾਲ ਲਾ ਦੇਣਾ ਫਿਰ ਥੋ ਹਾਂਜੀ ਫਿਰ ਅਹ ਦਹੀਂ ਪਾਉਣੀ ਜਿੱਦਾਂ ਇਹ ਚਿਕਨ ਦੇ ਹਿਸਾਬ ਨਾਲ ਥੋੜੀ ਜਿਹੀ ਅਸੀਂ ਦਹੀਂ ਪਾ ਲੈਣੀ ਜਿੱਦਾਂ ਦੋ ਕੜਛੀ ਪਾਲੀ ਚ ਦੋ ਕੜਛੀਆਂ ਪਾਲੀਆਂ ਫੇਰ ਉਹਦੇ ਵਿੱਚ ਲੂਣ ਮਿਰਚ, ਹਲਦੀ, ਲਸਣ ਅਦਕਰ ਦੀ ਪੇਸਟ ਦੇਗੀ ਮਿਰਚ, ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ
ਠੀਕ ਹੈ
ਜਿਹੜਾ ਫਿਰ ਚਿਕਨ ਧੋਤਾ ਹੁੰਦਾ ਵ ਚਿਕਨ ਉਹਦੇ ਵਿੱਚ ਪਾ ਦੇਣਾ ਚੰਗੀ ਤਰ੍ਹਾਂ ਉਹਨੂੰ ਲੱਗਦਾ ਏ ਚਿਕਨ ਫੇਰ ਉਹ ਘੰਟਾ ਰੱਖ ਦੇਣਾ ਹੈਗਾ ਵਾ
ਠੀਕ ਹੈ
ਕ ਹਾਂਜੀ ਜਦੋਂ ਘੰਟਾ ਕ ਰੱਖਦਾ ਨਾ ਫੇਰ ਉਹਦਾ ਕੋਲੋਂ ਮਸਾਲਾ ਹੀ ਤਿਆਰ ਕੀਤਾ ਪਿਆਜ, ਲਸਣ, ਅਦਰਕ ਟਮਾਟਰ ਤੇ ਉਹ ਮਸਾਲੇ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ ਜ ਚੰਗੀ ਤਰ੍ਹਾਂ ਮਸਾਲਾ ਭੁੱਜ ਗਿਆ ਫੇਰ ਵਿੱਚ ਚਿਕਨ ਪਾ ਦੇਣਾ ਜੇ ਚਿਕਨ ਆ ਚੰਗੀ ਤਰ੍ਹਾਂ ਗਲ ਗਿਆ ਪਾਣੀ ਨੀ ਪਾਉਣਾ ਚਿਕਨ ਨੂੰ ਉਦਾਂ ਹੀ ਗਲਣ ਦੇਣਾ ਅਸੀਂ
ਅੱਛਾ
ਹਾਂ ਚਿਕਨ ਜਦੋ ਚੰਗੀ ਤਰ੍ਹਾਂ ਗੱਲ ਗਿਆ ਜੇ ਤੁਸੀਂ ਅਹ ਅਹ ਮਲਾਈ ਆ ਪਾਉਣਾ ਚਿਕਨ ਬਟਰ ਚਿਕਨ ਖਾਣਾ ਤੇ ਫਿਰ ਵਿੱਚ ਕਰੀਮ ਲਿਆ ਕੇ ਪਾ ਲੋ ਜੇ ਤੁਸੀਂ ਤਰੀ ਵਾਲਾ ਖਾਣਾ ਤੇ ਫਿਰ ਤੁਸੀ ਤਰੀ ਬਣਾ ਲੋ, ਚਲੋ ਜੀ ਸਤਿ ਸ੍ਰੀ ਅਕਾਲ ਕਾਲਜੀ,
ਠੀਕ